ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਓ ਤੁਸੀਂ? ਹੈਲੋ। ਹੈਲੋ।
ਹੈਲੋ, ਕੁਛ ਬੋਲ ਬੋਲੋਗੇ ਹਾਂਜੀ।
ਹੁਣ ਬਾਹਰ ਆਏ ਆ ਜੀ।
ਹਾਂਜੀ, ਆਵਾਜ਼ ਨਹੀ ਆ ਰਹੀ, ਇੰਨੀ ਦੇਰ ਦੀ ਕਰ ਰਹੀ ਹ ਕਦੀ ਤੁਸੀਂ ਕਰ ਰਹੇ ਹੋ, ਕਦੀ ਮੈਂ ਕਰ ਰਹਾ ਆਵਾਜ਼। ਨਹੀਂ ਮਿਲ ਰ, ਹੋਰ ਦੱਸੋ? ਹਾਂਜੀ, ਹੁਣ ਆ ਰਹੀ ਪਲੀਜ਼ ਹੁਣ ਤੁਸੀਂ ਕਰਕੇ
ਹੈਲੋ। ਹੈਲੋ। ਵੇਅਰ ਆਰ ਯੂ? ਹੈਲੋ।
ਹਾਂਜੀ, ਆਵਾਜ਼ ਆ ਰਹੀ ਹੈ?
ਹਾਂਜੀ, ਆ ਰਹੀ ਹੈ, ਤੁਹਾਡੀ ਨੀ ਆ ਰਹੀ ਸੀ ਪਹਿਲੇ।
ਹਾਂਜੀ, ਉਹ ਬੋਲੋ ਠੀਕ ਹੋ?
ਹਾਂਜੀ, ਹੋਰ?
ਕੀ ਕਰ ਰਹੇ ਤੁਸੀਂ? ਬਸ ਕੁਛ ਨੀ ਉਹ ਕੀਰਤਨ ਲਗਾਇਆ ਦਾ ਸੀ, ਉਹ ਦੇਖ ਰਹੇਾਂ ਫਿਰ ਬਾਰ ਵਾਰ ਫੋਨ ਕਰ ਰਹੀ, ਹ ਤੁਹਾਨੂੰ ਦੱਸ ਦੱਸਦੀ ਆ ਬਈ।
ਹਾਂ ਮਿਲਦਾ ਹੀ ਨਹੀਂ ਪਤਾ ਨੀ ਕਿਹੜਾ ਨੈਟਵਰਕ ਇਸ਼ੂ ਚੱਲਦਾ ਨੇ ਅੱਜ- ਕੱਲ ਹੈਲੋ। ਹੈਲੋ। ਕਿੱਧਰ ਹੋ?
ਆਵਾਜ਼ ਆ ਰਹੀ ਹੈ ਜੀ
ਹਾਂਜੀ ਹੁਣ ਆਈ ਏ
ਤੁਸੀਂ ਕੋਲ ਨਾ ਕੱਟਨਾ ਜੀ ਸੁਣਦੇ ਰਹੋ ਸਾਡੀ ਗੱਲਾਂ
ਹਾਂਜੀ ਸੁਣਦੇ ਪਏ ਆ ਤੁਸੀਂ ਤਾਂ ਸਾਡੀ ਸੁਣੀ ਨਹੀਂ ਸਾਡੀ ਕੱਟਤੀ ਏ
ਮੈਂ ਨੀ ਕੱਟੀ ਜੀ ਉਹ ਪਤਾ ਨੀ ਕੀ ਦਿੱਕਤ ਹੋ ਰਹੀ ਹੈ ਕੁੱਛ
ਤੁਹਾਡੀ ਆਵਾਜ਼ ਆਉਂਦੀ ਫਿਰ ਕੱਟੀ ਜਾਂਦੀ ਆਉਂਦੀ ਫਿਰ ਕਟੀ ਜਾਂਦੀ ਏ ਹੁਣ ਫਿਰ ਗਈ ਹੋਰ ਜੀ
ਵਾਜ਼ ਆ ਰਹੀ ਹੈ ਜੀ
ਹਾਂਜੀ
ਹਾਂਜੀ ਹਾਂਜੀ ਹੋਰ ਸੁਣਾਓ
ਹੋਰ ਡਿਨਰ ਹੋ ਗਿਆ ਤੁਆਡਾ
ਹਾਂਜੀ ਹੋ ਗਿਆ ਜੀ ਹੋ ਗਿਆ ਤੁਸੀਂ ਦੱਸੋ
ਬਸ ਹੋ ਗਿਆ ਸਾਡਾ ਵੀ
ਅੱਛਾ ਹੋਰ ਫੇਰ ਸੋਣ ਦੀ ਤਿਆਰੀ ਹੋਣੀ ਹੁਨ
ਹਾਂਜੀ
ਅੱਛਾ
ਬਸ ਹੁਣ ਵੇਲੇ ਹੋਏ ਸੀ ਥੋੜਾ ਰੋਟੀ ਰੂਟੀ ਖਾ ਕੇ ਰਸੋਈ ਵਗੈਰਾ ਸਮੇਟ ਕੇ ਵੇਲੇ ਹੋਏ ਆ ਸਾਡਾ ਜੋ ਡੋਗੀ ਹੈ ਨਾ ਉਹ ਵੀ ਨਾਲ ਬੈਠਾ ਹੋਇਆ ਮੇਰੇ ਹੈਲੋ ਹੈਲੋ ਹੈਲੋ
ਕਿਆ ਏ
ਹੈਲੋ
ਡੋਗੀ ਤੁਹਾਡਾ ਵਧੀਆ ਏ
ਹਾਂਜੀ ਮੈਂ ਕਹਿ ਰਹੀ ਸੀ ਕਿ ਡੋਗੀ ਨਾ ਨਾਲ ਬਹਿ ਕੇ ਸੁਣਦਾਂ ਮੈਂ ਬਾਹਰ ਆਈ ਹਾਂ ਨਾ ਥੋੜਾ ਹਾਂਜੀ ਵਧੀਆ ਬਹਿ ਕੇ ਗੱਲਾਂ ਸੁਣਦਾ ਸੁਣਦਾ ਮੈਂ ਬਈ ਬਾਹਰ ਕਿਉਂ ਆ ਗਈ ਹੈ ਮੈਂ ਬਾਹਰ ਆ ਗਈ ਨਾ ਬਾਹਰ ਵਾਲੇ ਕਂਮਰੇ
ਐ ਗੱਲਾਂ ਸੁਣਦਾ ਰਹਿੰਦਾ ਤੁਹਾਡੇ ਘਰ ਰੌਣਕ ਲਗਾਈ ਰੱਖਦਾ ਏ
ਹਾਂਜੀ ਹਾਂਜੀ ਅੱਜ ਤੇ ਬੜਾ ਮਛਰਿਆ ਸੀ ਉਹ ਭੈਣ ਦੀ ਕੁੜੀ ਆਈ ਦੀ ਸੀ ਨਾ ਛੋਟੀ ਵਾਲੀ ਉਹਨੂੰ ਡੋਗੀ ਬੜੇ ਪਸੰਦ ਨੇ ਹੈਲੋ
ਹੋਰ ਕੁੱਛ ਕਰਦਾ ਹੋਣਾ
ਹਾਂ ਉਹਨੂੰ ਡੋਗੀ ਬੜੇ ਪਸੰਦ ਨੇ ਨਾ ਤੇ ਉਹ ਆਈ ਦੀ ਸੀ ਭੈਣ ਦੀ ਕੁੜੀ ਤੇ ਉਹਦੇ ਨਾਲ ਬੜਾ ਮਛਰਦਾ ਪਿਆ ਸੀ ਹਾਂ ਉਹਨੂੰ ਕਹਿੰਦਾ ਸੀ ਮੈਨੂੰ ਖਿਲਾ ਤੇ ਉਹ ਡਰਦੀ ਵੀ ਨੀ ਆ ਉਹਨੂੰ ਉਹਦਾ ਬੜਾ ਪਿਆਰ ਹੈ ਬੱਚਿਆਂ ਨਾਲ ਨਾ
ਅੱਛਾ ਅੱਛਾ ਅੱਛਾ ਹਾਂ ਚਲੋ ਵਧੀਆ ਐ
ਹਾਂਜੀ ਹਾਂਜੀ ਹੋਰ ਆਵਾਜ਼ ਆ ਰਹੀ ਹੋਣੀ ਤੁਹਾਨੂੰ ਬਰੂਨੋ ਦੀ ਬਰੂਨੋ ਇਧਰ ਆ ਹੋਰ, ਆਵਾਜ਼ ਨੀ ਆ ਰਹੀ। ਹੈਲੋ
ਕਿਨੂੰ ਭੋਕ ਰਿਹੈ?
ਬਾਹਰ ਡੋਗੀ ਭੋਂਕਦਾ ਪਿਆ ਨਾ, ਉਹਨੂੰ ਭੋਂਕਦਾ ਰਹਿੰਦੈ।
ਅੱਛਾ- ਅੱਛਾ, ਸਵਾਲ ਜਵਾਬ ਦੇਂਦਾ ਪਿਐ ਉਹਨੂੰ ਆਪਣੀ ਅਦਾ, ਆਪਣੀ ਭਾਸ਼ਾ, ਗੱਲਾਂ ਕਰਦੇ ਪਏ, ਅੱਛਾ- ਅੱਛਾ ਅੱਛਾ ਜੀ, ਹੋਰ ਸਹੀ ਐ, ਵਦੀਆ, ਰੌਣਕ ਲਗਾਈ ਰੱਖਦਾ, ਆਵਾਂਗੇ ਮਿਲਾਂਗੇ। ਫੂਟ ਵਡੇ ਨੂੰ, ਬ੍ਰੂਨੋ ਨੂੰ
ਹਾਂ
ਹਾਂਜੀ, ਹੋਰ ਸੁਣਾਓ।
ਹੋਰ
ਫੇਰ, ਤੁਸੀਂ ਜੋ ਪੌਦੇ ਰੱਖੇ ਨੇ, ਉਹਨਾਂ ਨੂੰ ਨੁਕਸਾਨ ਤੇ ਨਹੀਂ ਪਹੁੰਚਾਦਾ, ਉੱਪਰ ਜਾ ਕੇ ਕਿੱਧਰ?
ਨਈਂ, ਉਪਰ ਰੱਖੇ ਹੋਏ ਨੇ ਤੇ ਉਹਨਾਂ ਦੇ ਉੱਪਰ ਨਾ, ਸੁਸੂ ਕਰ ਦਿੰਦਾ ਇੱਥੇ ਆ ਕੇ ਹਾਂਜੀ, ਫਿਰ ਆਵਾਜ਼ ਗਈ।
ਮੈਂ ਕਿਹਾ, ਆਪਣੀ ਖੁਰਾਕ ਦੇ ਦਿੰਦਾ ਜਾ ਕੇ ਉਨੂੰ।
ਹਾਂ, ਪੌਦਿਆਂ ਦੇ ਉੱਪਰ ਸੁਸੂ ਕਰ ਦਿੰਦਾ।
ਅੱਛਾ, ਬੜਾ ਉਹ ਹੈਗਾ, ਕਿਸੀ ਵੀ ਸਾਰੇ ਨਾਲ ਐਵੇਂ
ਹਾਂ, ਐਨੂੰ ਸਾਰਾ ਚਾਹੀਦੈ ਹੁੰਦੈ ਜੇ ਤੇ ਕੋਈ ਚੀਜ਼ ਲਟਕੀ ਹੋਈ ਨਜ਼ਰ ਆ ਗਈ ਨਾ, ਤੇ ਸੂਸੂ ਕਰ ਦਿੰਦਾ ਹਾਂ। ਹੋਰ ਹੋਰ, ਕੀ ਖਾਇਆ ਸੀ ਤੁਸੀਂ ਅੱਜ ਰਾਤੀ ਡਿਨਰ ਚ? ਹੈਲੋ
ਆਵਾਜ਼ ਆ ਰਹੀ ਏ।
ਹਾਂ, ਹੁਨ ਆਈ ਆਵਾਜ਼।
ਮੈਂ ਕਿਹਾ, ਪਿਆਜ ਆਲਾ ਪਰੌਂਠਾ ਬਣਾ ਕੇ ਖਾ ਲਿਆ ਸੀ।
ਅੱਛਾ
ਹਾਂਜੀ, ਬੜਾ ਸਵਾਦ ਬਨੰਦਾ, ਤੁਸੀਂ ਵੀ ਖਾਣਾ ਜਰੂਰ ਕਦੀ। ਟਰਾਏ ਕਰਨਾ ਜਰੂਰ, ਬੜਾ ਸਵਾਦ ਬਣਦਾ ਜੇ ਵਿੱਚ ਨਾ ਅਸੀਂ ਤਾਂ ਕੀ ਬਨਾਨੇ ਆ, ਵਿੱਚ ਜੈਵੇਂ ਅਸੀਂ ਉਹ ਲਾਏ ਨਾ, ਅਸੀਂ ਵੀ ਪੌਦੇ ਲੈਨ ਉੱਤੇ ਤੇ, ਅਸੀਂ ਜਵੈਨ ਦਾ ਵੀ ਲਗਾਇਐ ਦਾ ਉੱਪਰ।
ਅੱਛਾ -ਅੱਛਾ
ਤੇ ਉਹ ਜੋ ਉੱਤੇ ਜਵੈਨ ਲੱਗੇ ਹੋਏ ਨਾ, ਜਵੈਨ ਦੇ ਪ ਤੇ ਆਂਦੇ ਨੇ, ਉਹਨੂੰ ਅਸੀਂ ਲੈ ਆਨੇ ਆ ਥੱਲੇ, ਫਿਰ ਧੋ ਕੇ ਨਾ, ਉਹਨੂੰ ਕੱਟ- ਕੱਟ ਕੇ ਫਿਰ ਉਹ ਪਿਆਜਾਂ ਦੇ ਵਿੱਚ ਪਾਨੇਂ ਆ, ਮਸਾਲੇ ਪਾਨੇਂ ਆ, ਧਨੀਆ ਪਾਨੇ ਆ, ਬੜਾ ਸਵਾਦ ਬਣ ਜਾਂਦਾ ਸੀ।
ਅੱਛਾ, ਸਾਨੂੰ ਵੀ ਭੇਜਨਾ ਜੇਹੜਾ ਓਹੋ ਪੱਤੇ, ਜਿਹੜੇ ਹੈਗੇ ਨੇ, ਤੁਹਾਡੇ ਕੋਲ
ਨੇ, ਔਧਰ ਨਾ ਜਵੈਨ ਦਾ ਪੌਦਾ, ਬੜਾ ਵਧੀਆ ਹੁੰਦਾ, ਮਤਲਬ ਘਰ ਦਾ ਮਤਲਬ ਇੱਕ - ਇੱਕ ਪੱਤਾ, ਮਤਲਬ ਤੁਸੀਂ ਉਹਨੂੰ ਆਰਾਮ ਨਾਲ ਖਾ ਵੀ ਸਕਦੇ ਓ, ਬੜਾ ਸਵਾਦ ਲੱਗਦਾ ਵੇ। ਖਾਣ 'ਚ ਵੀ ਨਾ, ਐਵੇਂ ਖਾਧਾ ਜਾਂਦਾ, ਬੜਾ ਅੱਛਾ ਲੱਗਦਾ ਤੁਲਸੀ ਵੀ ਹੈਗੀ ਏ। 'ਤੇ ਪੱਤੇ ਵੀ ਵਧੀਆਂ ਆਂਦੇ, ਉਹਦੀ ਚਾਹ ਵੀ ਬੜੀ ਸਵਾਦ ਬਨਦੀ ਏ।
ਕੋਈ ਨੀ, ਅਸੀਂ ਵੀ ਬਣਾਵਾਂਗੇ। ਤੁਸੀਂ ਸਾਨੂੰ ਪੱਤੇ ਭੇਜ ਦੇਓ। ਹੈਲੋ। ਫਿਰ
ਮੈਂ ਕਿਹਾ ਹਾਂਜੀ, ਤੁਲਸੀ ਆਲੀ ਚਾਹ ਵੀ ਬੜੀ ਵਧੀਆ ਰਹਿੰਦੀ ਏ ਨਾ, ਖੰਘ-ਜੁਕਾਮ ਵਾਸਤੇ। ਹਾਂਜੀ।
ਅੱਛਾ।
ਬੋਤ ਮਤਲਬ ਅ ਛਾ ਹੁੰਦੈ ਕਿ ਘਰ ਦਾ ਅਸੀਂ ਆਪਣਾ ਕਰੀਏ, ਕੜੀ ਪੱਤਾ ਵੀ ਲਗਾਇਆ ਦਾ ਉਹ ਵੀ ਅਸੀਂ ਤੜਕੇ ਵਗੈਰਾ ਲਗਾਨੇ ਆ ਨਾ ਸਬਜ਼ੀਆਂ ਨੂੰ, ਉਹੀ ਪਾਨੇਆ ਵਿੱਚੇ ਈ
ਬੜੇ ਯੂਸ ਹੋ ਜਾਂਦੇ ਨੇ।
ਚਾਵਲਾਂ ਇਚ ਵੀ ਪਾ ਦੀਨੇ ਆ, ਚਾਵਲ ਨੂੰ ਤੜਕਾ ਲਾਣ ਤੋਂ ਪੈਲੇ ਨਾ
ਹਾਂ।
ਹਾਂ, ਬੜਾ ਵਧੀਆ ਰੈਹਦੈ ਓ, ਬੋਤ ਈ ਸਵਾਦ ਬਨਦੇ ਓ‌। ਚਾਵਲ ਵਗੈਰਾ ਅ ਓ ਨੀ ਤੜਕਾ ਲਾਨੇ ਆ ਨਾ ਸਬਜ਼ੀਆਂ ਨੂੰ ਵੀ ਬੜੀ
ਹਾਂਜੀ-ਹਾਂਜੀ‌।
ਹਮ ਬੋਤ ਹੀ ਅੱਛਾ ਸਵਾਦ ਆ ਜਾਂਦਾ ਓਦਾ। ਇੱਕ ਟੇਸਟ ਚਲ ਜਾਂਦਾ, ਅੱਛਾ
ਹਾਂਜੀ। ਹੋਰ ਦੱਸੋ? ਬਸ
ਅੱਜ ਪਤਾ ਨੀ ਕੀ ਦਿੱਕਤ ਹੋ ਰਹੀ ਹੈ, ਨੈਟਵਕ ਇਸ਼ੂ ਨੂੰ ਹੋਈ ਜਾ ਰਿਹਾ ਬਾਰ-ਬਾਰ। ਵਿੱਚੋਂ ਹੈਲੋ ਹਲੋ ਕਰ ਰਹੇ ਆ, ਅੱਧੀ ਕ ਕਾਲ ਕੱਟੀ ਜਾ ਰਹੀ ਹੈ ਸਮਝ ਹੀ ਨਹੀਂ ਆ ਰਿਹਾ, ਦੇ
ਹਾਂਜੀ।
ਪਤਾ ਨੀ ੲੈ ਕਿੱਥੋਂ ਇਸ਼ੂ ਚੱਲ ਰਿਹਾ, ਮਤਲਬ ਸਾਡੀ ਤਰਫੋਂ ਦਿੱਕਤ ਹੋ ਰਹੀ ਹੈ, ਤੁਹਾਡੀ ਤਰ ਹੋ ਰਹੀ ਹੈ, ਸਮਝ ਨੀ ਆ ਰਿਹਾ
ਹਾਂਜੀ।
ਹਮ ਬੜੀ ਦਿੱਕਤ ਹੋ ਰਹੀ ਹੈ ਨਾ, ਗੱਲ ਕਰਨ ਵਿਚ ਨਾ
ਮੈਨੂੰ ਲੱਗ ਰਿਹੈ ਸੈ਼ਇਦ ਨੈਟ ਨਹੀਂ ਚੱਲ ਰਿਹਾ ਸਾਡਾ ਨਾ
ਹਾਂਜੀ, ਸਮਝ ਨੀ ਆ ਰਿਆ ਪਤਾ ਨੀ ਕੀ ਦਿੱਕਤ ਹੋ ਰੀ ਐ। ਬੌਤ ਮਤਲਬ ਚੰਗੀ ਤਰ੍ਹਾਂ ਗੱਲ ਹੀ ਨੀ ਹੋ ਪਾ ਰੀ।
ਅ ਹਾਂ।
ਹਾਂਜੀ। ਚਲੋ ਫੇਰ ਅਸੀਂ ਨਾ ਫੇਰ ਕਰਾਂਗੇ ਤੁਹਾਨੂੰ ਦੁਬਾਰਾ ਜ਼ਰੂਰ। ਕੱਲ ਕਰਦੇ ਆ ਕੋਲ, ਅੱਜ ਤੇ ਸਹੀ ਢੰਗ ਨਾਲ ਗੱਲ ਹੋ ਨੀ ਪਾਈ।
ਹਾਂ, ਚਲੋ ਮੈਂ ਦੇਖਣੀ ਆਂ ਕਿ ਪਤਾ ਹੁਣੇ ਕਰ ਲਾ ਮੈਂ ਦੁਬਾਰਾ ਜਰਾ ਦੋ ਮਿਨਟ।
ਹਾਂਜੀ-ਹਾਂਜੀ। ਦੇਖ ਲੈਣਾ ਤੁਸੀਂ ਇੱਕ ਮਿੰਟ, ਜਰਾ ਦੇਖਲੋ ਕਿਥ ਤੇ ਤੁਆਡੀ ਫੇਰ ਦੁਬਾਰਾ ਨਾ ਹੋ ਜੇ। ਬਾਰ ਵਾਰ ਕੱਟ ਤੇ ਜਾ ਰੈ ਨਾ ਤੁਆਡੀ ਤਰਫੋਂ ਜੈਦਾ ਆ ਰੀ ਏ ਦਿੱਕਤ ਨਾ, ਹਾਂਜੀ-ਹਾਂਜੀ। ਚਲੋ। ਠੀਕ ਏ, ਫੇਰ ਚੰਗਾ ਜੀ ਚੰਗਾ। ਓਕੇ ਜੀ। ਸਤ ਸ਼੍ਰੀ
ਓਕੇ ਜੀ। ਸਤ ਸ੍ਰੀ ਅਕਾਲ ਜੀ। ਬਾਏ।